ਹੈਲੋ, ਸਸ ਰੀ ਕਾਲ ਭਾਈਜਾਨ, ਸਸ ਰੀ ਕਾਲ, ਹੋਰ ਕੈਸੇ ਹੋ। ਉਹ ਮੇਰੇ ਮਤਲਬ ਕਿੱਦਾਂ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ ਹੈ ਵਧੀਆ
ਅੱਛਾ।
ਹੋਰ ਘਰ ਸਾਰੇ ਠੀਕ
ਕਰਨੇ
ਹੋਰ ਇਕ ਦਮ ਘੈਂਟ ਤੁਸੀਂ ਦੱਸੋ
ਹਾਂ ਸਭ ਵਧੀਆ ਔਰ ਦਾਦੀ ਮੰਮਾ ਪਾਪਾ ਮੰਮਾ ਚਾਚੂ ਚਾਚੀ ਹੋਰ ਸਾਰੇ ਠੀਕ
ਹੂ ਸਾਰੇ ਐਨ ਵਧੀਆ ਤੁਸੀਂ ਸੁਣਾਓ ਤੁਹਾਡੇ ਉੱਧਰ ਦਾਦੀ ਮੰਮਾ ਪਾਪਾ ਚਾਚੀ ਚਾਚੂ ਮੰਮਾ ਸਾਰੇ ਵਧੀਆ
ਸਾਰੇ ਵਧੀਆ ਨੇ
ਅੱਛਾ।
ਹਾਂਜੀ ਹੋਰ ਰੋਟੀ ਰੂਟੀ ਖਾ ਲਈ
ਹਾਂਜੀ ਰੋਟੀ ਖਾ ਲਈ ਬਸ ਸੋਨ ਦੀ ਤਿਆਰੀ ਹੁੰਦੀ ਪਈ ਹੈ। ਓਨੇ ਚ ਹੀ ਤੁਹਾਡਾ ਫੋਨ ਆ ਗਿਆ ਅੱਛਾ ਅੱਛਾ
ਕੀ ਬਣਾਇਆ ਹੀ ਅੱਜ
ਅੱਛਾ ਅੱਜ ਅਸੀਂ ਬਣਾਏ ਸੀ ਰਾਜਮਾਂ ਅਹ ਤੇ ਹੋਰ ਕੀ ਸੀ ਚਾਵਲ ਬਣਾਏ ਹਾਂ ਹਾਂ ਚਾਵਲ ਬਣਾਏ ਤੇ
ਨਏ ਹੋਣਗੇ
ਹਾਂ ਆਲੂ ਮਟਰ ਵੀ ਹੈਗੇ ਸੀ ਤੁਹਾਨੂੰ ਕਿਵੇਂ ਪਤਾ ਬਸ ਉਸ ਦਿਨ ਗਾਜਰ ਚ ਲਗਾਇਆ ਸੀ ਵਸੇ ਮੇਰੇ ਕੋਲ ਛੁੱਟੀਆਂ ਵੀ ਹੈਗੀਆਂ ਨਾ ਅੱਛਾ ਘੈਂਟ ਹੁੰਦਾ ਜਲਾਜਾ ਤੇਰੀ ਦਾ
ਹਾਂਜੀ ਹਾਂਜੀ
ਤੁਹਾਡੀ ਅੰਦਾਜ਼ੇ ਲੈਣ ਵਾਲੀ ਸ਼ਕਤੀ ਵੈਸੇ ਹੈ ਤਾਂ ਖਤਰਨਾਕ ਜੀ
ਹਾਂਜੀ ਹਾਂਜੀ ਮੈਂ ਇੱਕ ਹੋਰ ਅੰਦਾਜ਼ਾ ਲਾ ਸਕਦੀ ਤੁਸੀਂ ਇਸ ਟਾਈਮ ਮੰਜੀ ਤੇ ਬੈਠੇ ਹੋ ਤੇ ਗੱਲ ਕਰਨ ਡਓ ਮੇਰੇ ਨਾਲ ਹਨਾ
ਉਹ ਤੇਰੀ ਦੀ ਤੁਹਾਨੂੰ ਕਿਵੇਂ ਪਤਾ ਬਸ ਉਹੋ ਥੋੜੀ ਬਹੁਤ ਸਕਤੀਆ ਹਗੀਆ ਨੇ ਇੱਕ ਹੋਰ ਚੀਜ਼ ਦਸਾ ਮੈ ਤੁਹਾਨੂੰ ਅੱਛਾ ਉਹ ਅੱਛਾ ਜੀ ਅੱਜ ਸਾਡੇ ਮਹਿਮਾਨ ਆਏ ਸੀ। ਉਹ ਹੁਣ ਮੈਂ ਇੰਗਲਿਸ਼ ਬੋਲ ਨੀ ਸਕਦਾ ਨਹੀਂ ਤਾਂ ਮੈਂ ਓ ਮਾਈ ਗੋਡ ਬੋਲ ਦੇਣਾ ਹੀ ਹੋਣ ਬੋਲਦੇ ਕਿੱਦਾਂ ਤੁਸੀਂ ਓ ਹੋ ਚਲੋ ਕੋਈ ਗੱਲ ਨੀ ਇੱਥੇ ਹੀ ਫਿਰ ਆਓ
ਅੱਛਾ ਹੁਣੇ ਕਮਰੇ ਚ- ਚਾਚੂ ਆਏ ਨੇ, ਅੱਛਾ ਉਹ ਤਾਂ ਤੁਸੀਂ ਉਹ ਇਹਦੇ ਚ ਕੋਈ ਸ਼ਕਤੀਆਂ ਨਹੀਂ ਏ। ਇਹਦੇ ਚ ਤਾਂ ਉਹ ਅਹ ਤੁਸੀਂ ਕਿਹਾ ਨਾ ਚਾਚੂ ਪੈਰੀ ਪਿੰਨ ਤਾ ਮੈਨੂੰ ਥੋੜਾ ਜਿਹਾ ਅੰਦਾਜ਼ਾ ਜਿਹਾ ਲੱਗ ਗਿਆ।
ਅੱਛਾ।
ਹੋਰ ਬਸ ਵੈਸੇ ਜਿੰਨਾ ਇਨਸਾਨ ਲੱਗਦਾ ਹੈ ਕਿ
ਨਹੀਂ ਹੈਗਾ। ਸਮ ਆਓ ਇੰਨਾ ਮੁਸ਼ਕਿਲ ਵੀ ਨਹੀਂ ਹੈਗਾ ਪਰ ਕਈ ਵਾਰ ਸਮਝ ਨੀ ਆਉਂਦੀ ਕੀ ਗੱਲ ਕਰੇ।
ਆ ਵੀ ਗੱਲ ਹੈ, ਖੋਲੋ ਹਾਂਜੀ
ਕੁਛ ਵੀ ਨਹੀਂ
ਅੱਛਾ।
ਹਾਂ
ਅੱਛਾ ਜਿਹੜੀ ਆ ਲਿਮਕਾ ਦੀ ਬੋਤਲ ਹੈ ਤੁਹਾਨੂੰ ਪਤਾ ਦੋ ਲੀਟਰ ਦੀ ਜਿਹੜੀ ਹੈਗੀ ਉਹ ਪਚਾਸੀ ਰੁਪਏ ਦੀ ਹੋ ਗਈ
ਅੱਛਾ ਤੁਹਾਡੇ ਸੋਫੇ ਦੀ ਬੰਨੀ ਜਿ ਤੇ ਪਈ ਹੋਈ ਹੈ ਕੇ ਓਹ ਤੇਰੀ ਤੁਹਾਨੂੰ ਕਿਵੇਂ ਪਤਾ ਬਸ ਮੈਨੂੰ ਪਤਾ ਲੱਗ ਜਾਂਦਾ ਹੈ ਦੱਸਿਆ ਹੈ ਥੋੜੀ ਬਹੁਤ ਸ਼ਕਤੀਆਂ ਹੈਗੀਆਂ ਮੇਰੇ ਅੰਦਰ ਹਾਂਜੀ
ਅੱਛਾ ਜਿਹੜਾ ਲਿਮਕਾ ਜਿਹੜਾ ਹੈਗੇ ਆ ਨਾ। ਇਹਦੇ ਉੱਪਰ ਲਾਈਮਨ ਲੈਮਨ ਪਤਾ ਨੀ ਵੀ ਕੁਛ ਲਿਖਿਆ ਹੁੰਦਾ। ਅੱਛਾ ਉਹਦੀ- ਲੈਮਨ-ਲੈਮਨ ਇੰਗਲਿਸ਼ ਚ ਨਾ ਬੋਲੋ, ਪੰਜਾਬੀ ਚ ਬੋਲੋ।
ਹਾਂ। ਹਾਂ। ਸੋਰੀ-ਸੋਰੀ ਓ ਮਾਫ਼ੀ ਦਓ, ਮੈਨੂੰ ਮਾਫ਼ੀ ਦਓ,
ਕੋਈ ਗੱਲ ਨੀ। ਅੱਛਾ। ਇੱਕ ਨਾ ਉਹ ਪਪੀਤਾ ਆਂਦਾ।
ਹਾਂ ਪਪੀਤਾ ਪੀਲੇ ਰੰਗ ਦਾ ਆਦਾ। ਓ ਤੇਰੀ, ਤੁਹਾਨੂੰ ਕਿਵੇ ਪਤਾ, ਬਸ ਈਦਾ ਈ ਪਤਾ। ਪਤਾ ਮੈਨੂੰ, ਥੋੜੀ ਬਹੁਤ ਹੈਗੀ ਆ, ਜਨਰਲ ਨੌਲੇਜ ਵੀ ਮਤਲਬ, ਕੀ ਹੈਗੀ ਆ ਥੋੜੀ ਬਹੁਤ।
ਅੱਛਾ‌।
ਓ ਲੈ, ਮੈਨੂੰ ਪਤਾ ਹੈ ਬਿਲਕੁਲ।
ਦੱਸੋ ਜਰਾ‌! ਸਾਈਕਲ ਰੇਸ ਦੇ ਕੇ ਚਲਾਈ ਦੀ ਆ ਪੈਰਾਂ ਨਾਲ। ਪੈਰਾਂ ਨਾਲ ਚਲਾਈਦੀ ਆ ਸਾਈਕਲ, ਓ ਤੇਰੀ ਦੀ।
ਤੁਹਾਨੂੰ ਕਿਵੇ ਪਤਾ? ਬਸ ਇਹ ਤਾਂ ਕਦੀ ਮੈਂ ਮਾਂ ਘਮੰਡੀ ਨੀ ਕੀਤੀ। ਤਾਂ ਏ ਲੈਂਦਾ। ਪਤਾ ਤਾਂ ਸਾਰਾ ਕੁਛ ਈ ਆ ਮੈਨੂੰ। ਨਹੀਂ-ਨਹੀਂ ਫੇਰ ਪਤਾ ਕੀ, ਚੰਗਾ ਜਿਹਾ ਨੀ ਲੱਗਦਾ ਫਿਰ ਸਾਰੇ ਬੰਦੇ ਦੱਸ ਤਾ ਨਾ, ਫਿਰ ਸਾਰੇ ਬੰਦੇ ਆਪਣੇ ਆਪ ਨੂੰ ਨੀਵਾਂ ਸਮਝਦੇ ਨੇ ਆਪਣੇ ਨਾਲੋਂ ਫਿਰ ਮੈਨੂੰ ਚੰਗਾ ਨੀ ਲੱਗਦਾ ਹੈਗਾ, ਦੂਜੇ ਬੰਦਿਆਂ ਨੂੰ ਨੀਵਾਂ ਵਿਖਾਉਣਾ।
ਮਤਲਬ ਬੜੇ ਮਹਾਨ ਹੋ ਤੁਸੀਂ ਹੈਂ।
ਬਹੁਤ-ਬਹੁਤ ਬਹੁਤ ਮਹਾਨ ਆ ਮੈਂ। ਤੁਹਾਨੂੰ ਨੀਸੀ ਪਤਾ। ਓ ਬਸ ਕਦੀ-ਕਦੀ ਕਰ ਲਈਦੀ ਇਹਦਾ, ਵੀ ਕਦੀ ਘਮੁੰਡ ਨੀ ਕੀਤਾ ਮੈਂ।
ਅੱਛਾ!
ਹਾਂਜੀ। ਬਹੁਤ ਗੁਣ ਤਾਂ ਮੇਰੇ ਚ ਬਹੁਤ ਨੇ ਬਸ ਹੁਣ ਮੈਂ ਤੁਹਾਨੂੰ ਦੱਸ ਨੀ ਸਕਦੀ। ਦਸ ਮਿੰਟ ਦੇ ਅੰਦਰ ਪੂਰੇ ਨਹੀਂ ਹੋਣੇ
ਓਹੋ ਕੋਈ ਨੀ ਤਾਂ ਫੇਿਰ ਅਗਲੇ ਦਸ ਮਿੰਟ ਚ ਕਰ ਲਾਂਗੇ ਹੋਰ। ਹਾਂ ਉਹਦੇ ਸਿੱਧੂ ਮੂਸੇਵਾਲੇ ਦਾ ਗਾਣਾ ਨੀ ਸੁਣਿਆ ਉਹ ਕਹਿੰਦਾ ਟੈਸ਼ਨ ਨਾ ਕੋਈ ਨਾ ਹੀ ਪੇਰੀ ਨਾਹੀ ਬਿੱਲਦੀ ਹੈ। ਵੇਟਰਨ ਦੀ ਕਿਹੜੀ ਗੋਲੀ ਸੀਨਾ ਮੇਰਾ ਛਲਦੀ ਹੈ।
ਇਥੋ ਦਫ਼ਾ ਹੋ ਜਾ ਬਕਵਾਸ ਕਰਨੀ ਬੰਦ ਕਰਦੇ ਤੇ ਚੁੱਪ-ਚੁੱਪ ਕੇ
ਕਰਕੇ ਨੋਰਮਲੀ ਗੱਲ ਕਰਨੀ ਸ਼ੁਰੂ ਕਰਦੇ। ਓ ਹਾ ਆ ਵੀ ਇੱਕ ਜਿਹੜਾ ਇੱਕ ਫਿਲਮ ਨੀ ਹੈਗੀ। ਕਿਹੜੀ ਫਿਲਮ ਦਾ ਨਾਮ ਉਹ ਮੇਰੀ ਗੱਲ ਤਾਂ ਸੁਣੋ, ਕੈਰੀਓਨ ਜੱਟਾ ਜਿਹੜੀ ਫਿਲਮ ਹੈ।
ਹਾਂ। ਓ ਦੇ ਚ ਇੱਕ ਓ ਅੰਗਰੇਜ ਜਿਹਾ ਹੁੰਦਾ, ਮਿਸਟਰ ਬੀਨ ਦੇ ਮੂੰਹ ਵਾਲਾ ਹਾਂ ਹਾਂ ਉਹ ਵੀ ਤਾਂ ਬਕਵਾਸ ਬੰਦ ਕਰ, ਅੱਛਾ,,, !
ਉਹ ਵੀ ਲਿਆਂਦਾ ਫੇਰ ਹੂੰ ਹੂੰ ਹਾਂਜੀ ਉਹ ਵੀ ਹੈ। ਅੱਛਾ, ਕੇਰੀ ਐਨ ਜੱਟਾਂ ਫੋਰ ਫਿਲਮ ਹੋਰ ਠੀਕ ਹੈ, ਹਾਂ। ਅੱਛਾ। ਇਹ ਤਾਂ ਬੜੀ ਗੰਭੀਰ ਸਮੱਸਿਆ ਹੈ।
ਅੱਛਾ। ਅੱਛਾ ਮੈਨੂੰ ਇੱਕ ਗੱਲ ਦੱਸਿਓ ਜਿਹੜੀ ਆ ਗੱਡੀ ਅਹ ਤੈਰਾਂ ਨਾਲ ਚੱਲਦੀ ਹੈ ਜਾਂ ਫਿਰ ਟੈਰਾ ਨਾਲ ਚਲਦੀ ਐ। ਅੱਛਾ ਤੇ ਫੇਿਰ ਪਟਰੀ ਤੇ ਕੀ ਚੱਲਦੀ। ਪਟਰੀ ਤੇ ਚੱਲਦੀ ਯਾ ਸੜਕ ਤੇ ਚੱਲਦੀ ਹੈਏ ਦੋ। ਅਧਿਕਾਰ ਪ੍ਰ ਨਹੀਂ ਮੈਂ ਕਾਰ ਦੀ ਗੱਲ ਕਰਦਾ ਗ। ਉਹ ਮੈਨੂੰ ਲੱਗੇਿਆ ਪਟਰੀ ਤੇ ਚੱਲਦੀ ਹੈ। ਤੇ ਫੇਿਰ ਪਟਰੀ ਤੇ ਕੀ ਚੱਲਦਾ।
ਗੱਡੀ ਚੱਲਦੀ ਹੈ ਦੂਜੀ ਟ੍ਰੇਨ। ਏਦਾਂ ਦੀ ਏਦਾਂ ਦੀ ਕਿੱਲ ਮੈਨੂੰ ਪੁੱਛ ਲਿਆ ਕਰ ਸਾਰਾ ਕੁਛ ਪਤਾ ਮੈਨੂੰ।
ਅੱਛਾ ਨਹੀਂ ਮੈਂ ਤਾਂ ਅੱਜ ਤੱਕ ਆਹੀ ਸੋਚਦਾ ਪਿਆ ਸੀ ਕਿ ਜਿਹੜੀ ਟ੍ਰੇਨ ਉਠਦੀ ਤੇ ਜਹਾਜ਼ ਸੜਕ ਤੇ ਚੱਲਦਾ। ਤੁਸੀਂ ਕਿਹੜੀ ਦੁਨੀਆਂ ਚ ਰਹਿਣਦੇ ਹੋ। ਮੈਂ ਇਥੇ ਦਾ ਅੱਥ ਤੋਂ ਬਾਹਰ ਰਹਿੰਦਾ ਨਾ ਧਰ ਤੋਂ ਬਾਹਰ ਹਾਂਜੀ। ਮੰਦਾ। ਇਹ ਜ਼ਿਆਦਾ ਹੋ ਗਿਆ। ਇਹ ਕੋਈ ਗੱਲ ਨੀ ਅ ਆਪਾਂ ਖੋਲ ਕੇ ਦਹਿੰਦੇ ਨੇ ਥੋੜਾ ਹੋ ਇ ਜਾਂਦਾ। ੈਂ ਕਾਲ ਕਰ ਅੱਛਾ।
ਹਮ। ਹ ਤਾਂ ਬ ਮੇਰਾ ਕੋਈ ਗੋਲਮਟ ਮੇਰਾ ਕੋਈ ਗੋਲਮ ਤਾਂ ਨਹੀਂੀ ਹੈਗਾ।
ਚਲੋ ਉਹ ਭਾਵੇਂ ਤੁਸੀਂ ਨਾ ਮੰਨੋ।
ਹਮ।
ਤ। ਅ ਤੁਹਾਨੂੰ ਪਤਾ ਸਾਡਾ ਜਿਹੜਾ ਘਰ ਨਾ ਉਹਦੇ ਸਾਈਡ ਤੇ ਮਿਕੀ ਮਾਓਸ ਬਣਿਆ ਹੋਆ।
ਅੱਛਾ ਸ਼ਾਇਦ ਵੀ ਮੈਨੂੰ ਸੁਪਨਾ ਹੈ ਸੀ ਮੈਂ ਹੀ ਬਣਾ ਕੇ ਗਈ ਸੀ ਉਸਦੇ। ਆਪਣੀ ਸ਼ਕਤੀ ਮੈਂ ਹੀ ਬਣਾਇਆ ਸੀੈੂੰ ਪ ਮੈਂ ਦੱਸ ਤਾ ਣਾ ਹੁਣ ਬਸ ਯਾਦ ਰੱਖਿਓ।
ਅੱਛਾ ਅੱਛਾ। ਹੋਰ। ਅੱਛਾ ਮੰਨ ਲਓ ਏਸੀ ਉੱਨੀ ਡਿਗਰੀ ਤੇ ਚੱਲਦਾ ਹੋਏ ਉੱਨੀ ਡਿਗਰੀ ਸੈਲਸੀਅਸ ਤੇ। ਤਾਂ ਫੇਰ ਉਹ ਕਿੰਨਨੀ ਕੁ ਠੰਡਾ ਪਹੁੰਚਾ ਦੇਗਾ? ਸ ਗਰਮੀ ਹੋ ਜ਼ਿਆਦਾ ਗਰਮੀ ਆ। ਫਿਰ ਤਾਂ ਠੀਕ ਠਾਕ ਜੀ ਕੌਲਿੰਗ ਹੁੰਦੀ ਹੈ। ਅੱਛਾ ਮੌ ਠ ਹ ਨਾ ਇਸ ਜਗਾ। ਸਾਡੀ ਜਿਹੜੀ ਸ਼ਕਤੀ ਆ ਨਾ ਉਹ ਫੇਲ ਹੋ ਗਈਆਂ। ਮੰਨ ਲਓ ਜੇ ਮੈਂ ਤੁਹਾਨੂੰ ਪੁੱਛਿਆ ਕਿ ਏਸੀ ਉੱਨੀ ਡਿਗਰੀ ਸੈਲਸੀਅਸ ਤੇ ਹੈਗਾ ਤੇ ਕਿੰਨੀ ਠੰਡਾਕ ਪਹੁੰਚਾਏਗਾ? ਤੇ ਉਨੀ ਡਿਗਰੀ ਸੈਲਸੀਅਸ ਤੇ ਉੱਨੀ ਡਿਗਰੀ ਸੈਲਸੀਅਸ ਪਹੁੰਚਾਏਗਾ।
ਅੱਛਾ ਹਾਂ ਹ ਹਾਂ।
ਇਹ। ਤੁਸੀਂ ਥੋੜਾ ਫੇਲ ਜਾਓਗੇ ਮਤਲਬ ਜਿਹਨੂੰ ਕਹਿੰਦੇ ਆ ਨਾ ਪਰਾਜੀਤ। ਤੇ ਉਹ ਯਾਰ। ਕੀ ਕਹਿੰਦੇ ਆ ਉਹਨੂੰ ਹਾਰ ਹੀ ਗਏ। ਹਾਂ ਨਾਲੇ ਮੈਂ ਤੁਹਾਨੂੰ ਗੱਲ ਦੱਸ ਤੀ ਆਪਣੇ ਇੱਥੇ ਲਿਮਕਾ ਪਚਾਸੀ ਦੀ ਹੋ ਗਈ ਹੈ ਅੱਛਾ ਦੱਸ ਸੀ।
ਹਾਂ ਆਪਾਂ ਇੱਕ ਕੰਮ ਕਰੀਏ ਪੰਜਾਬੀ ਚ ਉਹ ਗਿਣਤੀ ਨਾ ਬੋਲ ਲਈਏ।
ਅੱਛਾ। ਚਲੋ ਮੈਂ ਇੱਕ ਬੋਲਾਂਗਾ ਤੁਸੀਂ ਦੋ ਬੋਲਿਓ ਇੱਕ। ਤਿੰਨ, ਪੰਜ, ਸੱਤ। ਨ ਹਾ, ਹਾ, ਹਾ। ਪੰਜਾਬੀ ਚ ਸਿਰਾ ਫਿਰ ਰੁਕ ਜਾਓ ਜੇ। ਅੱਛਾ ਉਹ ਮੇਰੀ ਗੱਲ ਤਾਂ ਸੁਣੋ ਹੈਲੋ। ਮੰਨ ਲੋਓ।
ਹਾਂ, ਹਾਂ, ਹਾਂ ਹਾਂ।
ਤੇ ਉੱਡਣ ਵਾਸਤੇ ਉਹ ਨੀਚੇ ਛਲਾਂਗ ਮਾਰਦੇ ਕੀ ਹੋਏਗਾ ਉੱਡ ਪਾਏਗਾ ਕਿ ਨਹੀਂ ਉੱਡ ਪਾਏਗਾ।
ਨਹੀਂ ਜੇ ਤਾਂ। ਬੰਦਾ ਤੁਹਾਡੇ ਜਿਨਾ ਪਤਲਾ ਹੋਏ ਫਿਰ ਤਾਂ ਹਵਾ ਅਗਰ ਚੱਲਦੀ ਹੈ ਫਿਰ ਤਾਂ ਉੱਡ ਵੀ ਸਕਦਾ।
ਅੱਛਾ ਅੱਛਾ, ਅਛਾ।
ਤੇ ਉਥੇ ਬੰਦੇ ਤੁਹਾਡੇ ਮੂੰਹ ਵਰਗੇ। ਨਹੀਂ ਫਰ ਵੀ ਨਹੀਂ ਉੱਡ ਸਕਦਾ। ਫਿਰ ਉਡੇ ਥੋੜੀ ਫਿਰ ਤੂੰ ਧਰਦੀ ਦੇ ਵਿੱਚ ਹੀ ਵੜ। ਹ ਤੇ ਫੂੰ ਲੱਗ ਜਾਗਾ ਹਾਂ ਕਰੋਸ਼ੀਆ ਨੀ ਹੁੰਦਾ ਗਰ ਕਰਕੇ ਅੰਦਰ ਨੂੰ ਮਲ ਕੇ। ਧਰਦੀ ਨੂੰ ਪਾ ਕੇ ਡਰਿਲ ਮਸ਼ੀਨ ਘੁੰਮਦੇ ਘਮ ਜਿਵੇਂ। ਸ਼ਕਤੀਮਾਨ ਘੁੰਮ ਘੁੰਮ ਕੇ ਉੱਪਰ ਨੂੰ ਜਾਂਦਾ ਸੀ ਮੈਂ ਡ ਡਨ ਡ ਡਨ ਡਡਣ
ਵੈਸੇ ਨਾ ਮੈਨੂੰ ਪਤਾ ਨ ਹੈਗਾ। ਅਛ ਓ ਸ਼ਟ ਚਲੋ ਕੋਈ ਨੀ ਦਸ ਮਿੰਟ ਹੋ ਗਏ ਬਾਅਦ ਚੋਂ ਗੱਲ ਕਰਨੀ ਆ। ਚਲ ਠੀਕ ਹ।
ਵੀ ਤੁਹਾਨੂੰ ਕਹਿੰਦਾ ਗੱਲ ਨਾ ਕਰੋ।